ਸਸਰੀਕਾਲ ਜੀ।
ਸਸੀ ਕਾਲ, ਹੋਰ ਸੁਨਾਓ ਠੀਕ ਓ? ਵਦੀਆ।
ਵਦੀਆ ਜੀ। ਤੁਸੀ ਦੱਸੋ?
ਵਧੀਆ, ਹੋਰ ਕੀ ਕਰ ਰਏ ਸੀ?
ਬਸ ਕੁਛ ਨੀ, ਬੈਠੇ ਸੀ, ਨਾਸ਼ਤਾ-ਨੁਸ਼ਤਾ ਕਰਕੇ।
ਹਾਂ ਮੈਂ ਵੀ ਨਾਸ਼ਤਾ ਕਰਕੇ ਬੈਠੀ, ਮੈਂ ਕੇਆ ਵੇਲੇ ਹੋਈਏ ਤੇ ਚਲੋ
ਹਾਂਜੀ, ਹੋਰ ਕੀ ਹੋਰ ਕੀ, ਵੈਸੇ ਤਾਂ ਟਾਈਮ ਮਿਲਦਾ ਨੀ ਹੈਗਾ ਚੇ, ਸਕੂਲ ਗਏ ਦੇ ਹੈਗੇ ਐ, ਮੈਂ ਕੇਆ ਚਲੋ ਆਪ ਜੀ ਨੂੰ ਫੋਨ ਕਰਕੇ ਗੱਲਬਾਤ ਈ ਕਰ ਲਈਏ। ਹੋਰ ਦੱਸੋ, ਕੀ ਬਨਾ ਲੇਆ ਅੱਜ ਨਾਸ਼ਤੇ ਚੋਂ?
ਨਾਸ਼ਤੇ 'ਚ ਬਸ ਸੂਜੀ ਦੇ ਪੂੜੇ ਬਣਾਏ ਸੀ।
ਅੱਛਾ, ਹਾਂ ਕੀ ਅੱਜ ਚੀਲੇ ਬਣਾਏ ਹੈਗੇ ਆ ਸਵੇਰੇ-ਸਵੇਰੇ ਫਿਰ ਏਈ ਓ ਖਾ ਕੇ ਜਾਂਦੇ ਨਾ, ਲਾਈਟ।
ਹਾਂ, ਸਵੇਰੇ-ਸਵੇਰੇ ਏਹੀ
ਫਿਰ ਹੈਵੀ ਜੇਆ ਖਾਦਾ ਨੀਂ ਜਾਂਦਾ ਭਾਰਾ-ਭਾਰਾ।
ਹਾਂ, ਕੰਮ ਵੀ ਨੀ ਹੁੰਦਾ ਭਾਰਾ ਖਾ ਕੇ ਨੀਂਦਰ ਆ ਜਾਂਦੀ ਐ ਨਾਲ ਈ।
ਸਈ ਕੇ ਰਏ ਓ ਨੀਂਦਰ ਬੜੀਆਂ ਆਂਦੀਆਂ ਪਈਆਂ ਅੱਜ-ਕੱਲ। ਰੋਟੀ ਖਾਦੀ ਫੇਰ ਨੀਂਦਰ ਆ ਗਈ। ਫੇਰ ਦੁਪੈਰ ਦੀ ਖਾਧੀ ਫੇਰ ਨੀਂਦਰ ਆ ਗਈ ਰਾਤੀ ਫੇਰ ਸੌ ਜਾਂਨੇ ਆਂ।
ਸਈ ਕੇਆ ਜੇ, ਏਹੀ ਚੱਲਦਾ ਪੇਆ ਕੰਮ ਮੁੱਕੇਆ ਏ ਨਾਸ਼ ਤਾ, ਕੀਤੈ ਰੋਟੀ ਖਾਦੀ
ਹਾਂਜੀ, ਐ ਨਈ ਕਿ ਅਸੀਂ ਵੇਲੇ ਹੋ ਗਏ ਆਂ, ਕੰਮ ਹੋਰ ਵੀ ਬਥੇਰੇ ਪਏ ਨੇ ਕਰਨ ਵਾਲੇ ਘਰ ਦੇ।
ਘਰ ਸੁਆ ਕੰਮ ਹੁੰਦੇ ਨੇ, ਬਸ ਨੀਂਦਰ ਈ ਯਾਦ ਆ ਬੀ, ਸੌ ਜਾਈਏ ਬਸ ਥੋੜੀ ਦੇਰ
ਜਲਦੀ ਅੱਖ ਖੁੱਲ ਜਾਂਦੀ ਬੱਚੇਆਂ ਨੂੰ ਭੇਜਨਾ ਹੁੰਦੈ ਸਕੂਲੇ, ਤੇ ਬਸ ਓ ਛੇ ਵਜੇ ਉੱਠਦਾ ਤੇ ਸਮਝੋ, ਓਨਾਂ ਨੂੰ ਭੇਜਨ ਦੇ ਬਾਦ ਕਦੀ ਏਧਰ ਡਿੱਗਨੇ ਪਏ ਆਂ, ਕਦੀ ਓਧਰ ਡਿੱਗਨੇ ਪਏ ਆਂ।
ਹੋਰ ਕੰਮ ਕ, ਬਸ ਸਾਨੂੰ ਐ ਹੁੰਦੈ ਚੱਲ ਬੱਚੇ ਗਏ ਥੋੜੀ ਦੇਰ ਫੇਰ ਸੌ
ਹਾਂਜੀ। ਸਈ ਕੇਹ ਰਏ ਓ, ਮੇਰੇ ਨਾਲ ਵੀ ਐਂਜ ਈ ਹੁੰਦੈ ਮੈਂ ਤਾਂ ਬੱਚੇ ਜਾਂਦੇ ਐ, ਮੈਂ ਫੇਰ ਉਦੇ ਬਾਦ ਆਰਾਮ ਨਾਲ ਬੈਹ ਕੇ ਚਾ, ਪੀਨੀ ਹੈਗੀ ਆਂ, ਓਨਾਂ ਨੂੰ ਭੇਜ ਕੇ।
ਹਾਂ, ਮੈਂ ਵੀ ਏਦਾਂ ਈ ਕਰਦੀ ਆਂ।
ਮੈਂ ਕੇਆ ਸਵੇਰੇ ਫੇਰ ਹਾਂਜੀ ਓ ਜਲਦੀ-ਜਲਦੀ ਸਵਾਦ ਵੀ ਨੀ ਆਂਦਾ ਫੇਰ। ਹਾਂਜੀ ਏ ਤੇ ਹੈਗਾ ਐ। ਬੱਚੇਆਂ ਨੂੰ ਭੇਜੋ ਤਾਂ ਈ ਜਰਾ-ਥੋੜਾ ਬੰਦੇ ਨੂੰ ਸ਼ਾਂਤੀ ਮਿਲਦੀ ਹੈਗੀ। ਨਈੰ ਤੇ ਫੇਰ ਏ ਈਓ ਲੈਂਦਾ ਹੈਗਾ ਏਨੂੰ। ਤੇਆਰ ਕਰਨਾ ਈ, ਓ ਕਰਨਾ ਈ ਰੋਟੀ ਬਨਾਨੀ ਐ। ਓਨਾਂ ਦੀ, ਫਿਰ ਜਬ ਸਭ ਜਨੇ ਚਲੇ ਜਾਂਦੇ ਐਂ ਓਦੇ ਬਾਦ ਫੇਰ ਬੰਦਾ ਥੋੜਾ ਰਲੈਕਸ ਫੀਲ ਕਰਦੈ, ਤੇ ਫੇਰ ਥੋੜੀ ਦੇਰ ਆਰਾਮ ਨਾਲ ਬੈਂਦੈ, ਤੇ ਮੈਂ ਕੇਆ ਚਲੋ ਵੇਲੀ ਆਂ ਤੇ ਚਲੋ ਦੋ-ਚਾਰ ਫੋਨ ਈ ਕਰ ਲਈਏ।
ਹੋਰ ਕੀ, ਹੋਰ?
ਫੇਰ ਓਨਾਂ ਨੇ ਵੈਸੇ ਈ ਰੌਲਾ ਪਾਨਾ ਐ, ਤੇ ਫੇਰ ਐੰਜ ਨੀ ਓਨਾਂ ਨੇ ਗੱਲ ਕਰਨ ਦੇਨੀਂ, ਹਜੇ ਗਏ ਦੇ ਹੈਗੇ ਐਂ, ਘਰ ਸ਼ਾਂਤੀ ਐ।
ਹਾਂ, ਅੱਜ-ਕੱਲ ਮੇਰੇ ਪੈਰਾਂ 'ਚ ਨਾ ਬੜਾ ਦਰਦ ਰੈਨ ਡੇਆ।
ਹਾਂਜੀ, ਏਹ ਪ੍ਰੋਬਲਮ ਸਾਰੇਆਂ ਨਾਲ ਹੈਗੀ, ਮੇਰੇ ਨਾਲ ਵੀ ਬੜਾ ਦਰਦ ਹੁੰਦੈ, ਪਤਾ ਨੀ ਕਿਉਂ ਮੈਂ ਵੀ ਜਾਦਾ ਚਿਰ ਖਲੋ ਨੀਂ ਸਕਦੇ।
ਆਹੋ ਪਤਾ ਕੀ ਮੈਂ ਬੜੇ ਜਾਨੇਆਂ ਨੂੰ ਸੁਨੇਆਂ ਵੇ ਯਾ ਤੇ ਐ ਜੇ ਕਰੋਨੇ ਦੇ ਕਰੋਨਾ ਦੇ ਇੰਨਜੈਕਸ਼ਨ ਲੱਗੇ ਨੇ ਨਾ ਐ ਸਾਰੇ ਲੋਕਾਂ ਨੂੰ ਹੋ ਰੀ ਏ ਦਰਦ ਪੈਰਾਂ ਦੇ ਵਿੱਚ ਸਾਰੇਆਂ ਨੂੰ ਹਾਂ ਸਾਰੇ ਪ੍ਰੋਬਲਮ ਐ ਲੈ ਕੇ ਬੈਠੇ ਦੇ ਨੇ। ਸਾਰੀਆਂ ਈ ਜਨਾਨੀਆਂ ਜਿੰਨੀਆਂ ਵੀ ਐ ਨਾ ਸਾਡੇ ਏਥੇ
ਠੀਕ ਆ।
ਹਾਂਜੀ
ਟੀਕੇ, ਲਵਾਏ ਫੇਰ
ਅਸੀਂ ਮੈਂ ਤੇ ਇੱਕੋ ਈ ਲਵਾਇਆ ਸੀ, ਕਰੋਨਾ ਦਾ ਇੰਜੈਕਸ਼ਨ ਜਦੋਂ ਲੱਗਦੇ ਪਏ ਸੀ ਐਥੇ।
ਅੱਛਾ। ਓਨਾਂ ਸੀ ਨਾ ਤਿੰਨ ਡੋਸਾ ਦੇ ਟੀਕੇ।
ਹਾਂ ਡੋਜ਼ ਦਿੰਦੇ ਪਏ ਸੀ ਨਾ-ਨਾ ਸਾਨੂੰ ਤੇ ਇੰਜੈਕਸ਼ਨ ਈ ਲੱਗੇ ਸੀ ਨਾ ਤੇ ਇੰਜੈਕਸ਼ਨਾਂ ਕਾਰ ਕੇ ਐ ਬਿਮਾਰੀਆਂ ਈ ਏ। ਹੁਣ ਕੋਈ ਵੀ ਇੰਜੈਕਸ਼ਨ ਕੋਈ ਕਵੇ ਨਾ ਲਵਾ ਲੋ ਤੇ ਨਾ ਲਵਾਣਾ ਜੇ।
ਨਈ ਕੇੜਾ ਕੋਈ ਦੇਖੇ ਐਇਓ ਦਰਦ ਕੈ ਰੇਆ ਸਾਡੀ ਲੱਤਾਂ ਪੀੜ ਸਾਡੀਆਂ ਪੀਣੀਆਂ ਪੀੜ ਸਾਡੀਆਂ ਲੱਤਾਂ ਤਾਂ ਪੀੜ ਸਾਡੀਆਂ ਪੀਣੀਆਂ ਪੀੜ ਮੈਂ ਕੇਆ ਸਾਡੇ ਨਾਲ ਵੀ ਐਇਓ ਹੁੰਦਾ ਪਯਾ।
ਹਾਂ, ਪਿਨੀਆਂ ਤੇ ਇਕ ਪੈਰਾਂ ਦੀਆਂ ਅੱਡੀਆਂ।
ਜਾਦਾ ਦੇਰ ਖਲੋਤਾ ਈ ਨੀ ਜਾਂਦਾ ਹੈਗਾ ਬਿਲਕੁਲ ਪੈਰ ਐੰਜ ਜੰਜਨਾਹਟ ਜੀ ਹੋਣ ਲੱਗ ਜਾਂਦੀ ਜਾਦਾ ਦੇਰ ਖਲੋ ਜੋ ਪੈਰ ਪਾਰੇ
ਨੰਗੇ ਪੈਰ ਨੀ ਤੁਰ ਸਕਦੀ ਮੈਂ ਬਿਲਕੁਲ ਵੀ ਮੈ ਪੈਰਾਂ ਹਾਂ ਨੰਗੇ ਪੈਰ ਬਿਲਕੁਲ ਨੀ ਜੇ ਮੈਂ ਸੋਫਟ ਵਾਲੇ ਨਾ ਮੈਂ ਤੇ ਸੋਫਟ ਚੱਪਲ ਲਿਆਂਦੀ ਦੀ ਏ ਹੁਣ ਓ ਗੱਦੇਦਾਰ ਓ ਪਾ ਕੇ ਵੇ ਰੱਖਦੀ ਆ ਚਾਰੇ ਵੇਲੇ ਨਾਣ ਵੇਲੇ ਵੀ ਹਾਂ। ਹਾਂ, ਓਰੇ ਨਾਲ ਮੈਨੂੰ ਆਰਾਮ ਰੈੰਦਾ ਏ ਚੱਪਲ ਪਾ ਕੇ ਸਾਰੇ ਕੰਮ ਕਰਵਾ ਲੋ ਮੇਰੇ ਨਾਲ ਜੇ ਪੈਰ ਧਰਤੀ ਤੇ ਰੱਖਿਆ ਈ ਨੀ ਜਾਂਦਾ ਜ਼ਮੀਨ ਤੇ
ਨਾ
ਓਇਨਾ ਐ ਪ੍ਰੋਬਲਮ ਪਤਾ ਨੀ ਸਾਰੇ ਪਾਸੇ ਐਇਓ ਜਿਨੂੰ ਵੀ ਕਿਨੂੰ ਦੇਖੋ ਯਾਂ ਗੋਡਿਆਂ ਤੋਂ, ਯਾ ਲੱਤਾਂ ਤੋਂ ਯਾਂ ਪੈਰਾਂ ਦੀ ਪਿਣਿਆਂ ਤੋ ਪਰੇਸ਼ਾਨ ਐ।
ਆਹੋ।
ਨਵੀ ਪਤਾ ਨੀ ਕੁੱਝ ਨਾ ਕੁੱਝ ਛਾਇਆ ਈ ਰੈੰਦਾ। ਪੈਲੇ ਦੇ ਜਮਾਨੇ ਚ ਹੋਰ ਜਨਾਨੀਆਂ ਨੂੰ ਦੇਖ ਲੋੋ ਓ ਹੈਸੀ ਕੋਈ ਪੀੜਾ ਓਨਾਂ ਨੂੰ ਫਿਰਦੀਆਂ-ਫੁਰਦੀਆਂ ਰੈਂਦੀਆਂ ਹੈਗੀਆਂ ਸੀ। ਹਜੇ, ਸਾਡੀ ਕੀ ਉਮਰ ਏ ਛੋਟੀ ਆ ਉਮਰਾਂ ਨੀ ਹੈਗੀਆਂ। ਜਿਦੇ ਵਿੱਚ ਅਸੀਂ ਸਭ ਚੀਜ਼ ਦਾ ਓ ਲੈ ਲਿੱਤਾ ਹੈਗਾ ਕਿ ਫੇਰ ਪੀੜੀ ਸਾਨੂੰ ਸਾਡੇ ਬਾਲ ਨਿਕਲਦੇ ਪਏ ਈ ਸਾਨੂੰ ਐਥੇ ਪੀੜ ਸਾਡੀ ਪੇੱਠ ਪੀੜ
ਹ
ਸਾਡੇ ਗੋਡੇ ਪੀੜ, ਅਸੀਂ ਕੇਆ ਐਨਾਂ ਦੇ ਟਾਈਮ ਚੋ ਆਵਾਂਗੇ ਤੇ ਸਾਡੇ
ਹਾਂ, ਹੋਰ ਬੱਚੇ
ਬੱਚੇ ਵਧੀਆ, ਹਾਂਜੀ ਬ ਚੇ ਸਕੂਲ ਗਏ ਦੇ ਇੱਕ ਸੈਕਿੰਡ ਕਲਾਸ' ਚੋ ਹੈਗਾ ਏ ਤੇ ਇੱਕ ਐਲ ਕੇ ਜੀ ਚੋ ਹੈਗਾ।
ਅੱਛਾ। ਤੇ ਬੱਚੇ ਬੜੇ ਛੋਟੇ ਨੇ ਤੁਆਡੇ ਮੇਰੇ ਵੱਡੇ ਮੇਰੇ ਵੱਡੇ ਨੇ ਬੱਚੇ ਇੱਕ ਕੋਲਿਜ ਅ- ਚ ਵੇ ਇੱਕ ਬਾਰਵੀਂ ਚ, ਇਕ ਸੈਵੰਥ ਚ ਏ। ਹਾਂ ਹਾਂ। ਦੋ ਮੁੰਡੇ--ਦੋ ਕੁੜੀਆਂ ਨੇ, ਇੱਕ ਮੁੰਡਾ ਏ।
ਅਛ--ਹਾਡੇ ਦੋ ਮੁੰਡੇ ਹੈਗੇ, ਹਾਂ, ਹੁਣ ਮੇਰੇ ਛੋ ਕੇ ਈ ਹੈਗੇ ਬੱਚੇ। ਤੇ ਛੋਟੇ ਬੱਚਿਆਂ ਨਾਲ ਥੋੜਾ, ਛੋਟੇ ਬੱਚਿਆਂ ਨਾਲ ਸਗੋਂ ਜਾਦਾ ਹਾਂਜੀ, ਤੰਗ ਬੜਾ ਕਰਦੇ ਹੈਗੇ ਸਮਝੋ ਕਿ ਹੁਣ ਵੀ ਸਕੂਲ ਗਏ ਦੇ ਹੈਗੇ ਤੇ ਥੋੜਾ ਦੇਖੋ ਘਰ, ਥੋੜਾ ਠੀਕ ਲੱਗ ਰਿਹਾ।
ਹਾਂ, ਜਦੋਂ ਆਂਦੇ ਤੇ ਸ਼ਰਾਰਤਾਂ, ਟੀ ਵੀ ਚਲਾਣਾ ਤੇ ਐ ਕਾ ਪੇ ਕਾਰਟੂਨ ਦੇਖਣੇ ਨੇ। ਬੈ ਜਾਨਾ ਕਾਰਟੂਨ ਦੇਖਣ, ਰੋਟੀ ਖਾਨ ਦਾ ਕੋਈ ਪਤਾ ਨੀ ਹੁੰਦਾ ਇਨਾਂ ਨੂੰ।
ਕਹਿ ਰਹੇ ਹੋ ਤੁਸੀਂ, ਸਾਡੇ ਵੀ ਬੱਚੇ ਏਦਾਂ ਹੀ ਕਰਦੇ ਹੈਗੇ ਚਲੋ ਤੁਹਾਡੇ ਤੇ ਵੱਡੇ ਹੈਗੇ ਆ, ਵੱਡੇ ਵੀ ਏਦਾਂ ਹੀ ਕਰਦੇ ਆ
ਜਿੱਥੇ ਚੀਜ਼ ਨਾ ਓਥੇ ਪਈ ਰੈਨੀ ਏ ਤਾਂ ਓਥੋਂ ਦੀ ਚੁੱਕਣੀ ਨ ਡਾਂਟ ਪੈਂਦੀ ਰਹਿੰ ਬੜੀ ਡਾਂਟ ਪੈਂਦੀ ਏ, ਫੇਰ ਜਾ ਕੇ ਕੰਮ ਹੁੰਦਾ ਵੇ।
ਮੈਂ ਤੇ ਕਹਿੰਦੀ ਹਾਂ, ਚਲੋ ਮੈਂ ਤੁਹਾਨੂੰ ਨਾ ਮਾਰਾ, ਪਰ ਉਹੀ ਹੋਏ ਨਾ ਜਦ ਤੱਕ ਇਹਨਾਂ ਨੂੰ ਦੋ ਮਿੰਟ ਇਨਾਂ ਦੀ ਪਰਪੇਅਰਿੰਗ ਨਾ ਕਰੋ ਨਾ, ਐ ਉਠ--ਉੱਠਦੇ ਨੀ ਹੈਗੇ।
ਹਾਂ, ਏਨਾਂ ਦੀ ਰਿਪੇਅਰਿੰਗ ਹੁੰਦੀ ਮੈਂ ਵੀ ਜਦੋਂ ਮੇਰੇ ਛੋਟਾ ਸੀ ਨਾ, ਮੈਂ ਵੀ ਰਿਪੇਅਰਿੰਗ ਕਰਦੀ ਰਹਿੰਦੀ ਸੀ ਜੀ ਏਨਾਂ ਦੀ।
ਓ ਨੋ ਅੱਧੀ ਡਰੈਸ ਇੱਧਰ ਸੁੱਟੀਆਂ, ਅੱਧੀ ਓਦਰ, ਬੈਗ ਓ ਤੇ ਟਿਫਨ ਵਿੱਚ, ਬੋਤਲ ਵਿਚ ਤੁਸੀਂ ਕੱਡ ਕੇ ਰਸੋਈ ਚ ਰੱਖ ਦੋ, ਅਸੀਂ ਧੋ ਧਾਂ ਲਾਂਗੇ। ਤੋਡੇ ਤੋਂ ਜਾਦਾ ਆਲਸੀ ਅਸੀਂ ਹੈਗੇ ਆਂ।
ਨ‌ਈ, ਮੇਰੇ ਬੱਚੇ ਅ ਸਹੀ ਨੀ ਵੈਸੇ ਮੇਰੇ ਬੱਚੇ, ਮਤਲਬ ਗੰਦ ਨੀ ਪਾਉਂਦੇ ਹੈਗੇ। ਐ ਏ ਕੀ ਆਪਣੇ-ਆਪ ਚੀਜ਼ ਨੀ ਲੈਣੀ।
ਐ ਤੇ ਸਭ ਬੱਚਿਆਂ ਦਾ ਹਾਲ ਐ, ਭਾਵੇਂ- ਤੁਸੀਂ ਬੱਚਿਆਂ ਨੂੰ ਛੱਡੋ। ਤੁਸੀਂ ਵੱਡਿਆਂ ਨੂੰ ਲਲੋ। ਏਨਾਂ ਦੇ ਪਾਪਾ ਨੂੰ ਹੀ ਲੈਲੋ, ਕੋਈ ਚੀਜ਼ ਹੋਇ ਤੇ ਲੈਲੋ ਬੈਠ
ਅਰੇ, ਇੱਕ -ਇੱਕ ਚੀਜ਼ ਕਹਿ ਦੀ--ਹਾਂ, ਇੱਕ- ਇੱਕ ਚੀਜ਼ ਕੈਨਗੇ ਮੇਰੀ ਜਰਾਬਾਂ ਕਿੱਥੇ ਈ, ਮੇਰਾ ਰੁਮਾਲ ਕਿੱਥੇ ਦੀ ਹੈ। ਮੈਨੂੰ ਕਮੀਜ਼ ਦੇ ਦੇ
ਹਾਂਜੀ।
ਮੇਰੀ ਪੈੰਟ ਪ੍ਰੈਸ ਕਰਦੇ, ਮੇਰੇ ਪੈਂਟ ਕਿੱਥੇ ਰੱਖੀ ਆ।
ਪਤਾ ਈ ਨੀ ਮੇਰਾ ਸਬਾ ਇੱਕ ਜਗਾ ਚੀਜ਼ ਹੋਵੇ ਤੇ, ਲੱਭ ਕੇ ਦਈਏ ਫੇਰ ਅਸੀਂ ਕੋਈ ਕੰਮ ਲੱਗ ਜਾਈਏ ਤੇ ਫੇਰ ਵਾਜ਼ਾਂ ਮਾਰਦੇ ਰਹਿੰਦੇ, ਐ ਦੇ ਜਾ, ਐ ਦੇ ਜਾ, ਐ ਦੇ ਜਾ। ਮੈਂ ਕਿਹਾ- ਅਜੇ ਛੋਟੇ ਬੱਚਿਆਂ ਨੂੰ ਭੇਜਿਆ ਸਕੂਲ, ਹਜੇ ਵੱਡਾ ਬੱਚਾ ਕੱਢਣਾ।
ਅ ਓ ਤੇ ਮੇਰਾ ਵੱਡਾ ਬੱ ਬੱਚਾ ਹੁਨ ਨਿਕਲਿਆ ਕੰਮ ਤੇ
ਤਾਂ ਹੀ ਤੇ ਬੈਠਿਆਂ ਹੋਇਆ ਮੈਂ ਕਿਹਾ- ਚਲੋ, ਗੱਲ ਹੀ ਕਰਲਾਂ, ਏਨਾਂ ਬਹਿਣਾ ਨੂੰ ਫਿਰ ਏਨਾਂ ਨੇ ਗੱਲ ਨੀ ਕਰਨ ਦੇਣੀ ਹੈਗੀ, ਮੈਂ ਕਿਹਾ ਤੁਸੀਂ ਜਾਓ ਕੰਮ ਤੇ, ਅਸੀਂ ਵੀ ਆਪਣੇ ਕੰਮ ਲੱਗੀਏ, ਤੁਹਾਡਾ ਵੀ ਡਿਊਟੀ ਚਾਲੂ ਹੋਈਏ ਸਾ ਡਾ ਵੀ ਬਿਜਨਸ ਚਾਲੂ ਹੋਇਐ। ਹੋਰ ਹੋਣ ਕੀ ਬਨਾਣ ਲੱਗੇ। ਲੰਚ ਚ
ਲੰਚ ਚ ਮੈਂ ਆਲੂ ਬਨਾਏ ਨੇ ਨਾਲ ਮੈਂ ਕਿਹਾ- ਚੱਲ, ਏਨਾਂ ਨੂੰ ਪੂੜੀ ਕੱਢਦਾਂਗੇ, ਦੋਪੈਰੇ ਬੱਚੇ ਸਕੂਲੋਂ ਆਣਗੇ ਤੇ
ਆਲੂ ਨਾਲ ਰੋਟੀ ਨੀ ਜਾਂਦੀ ਏਨਾਂ ਦੇ ਅੰਦਰ
ਹਾਂ, ਤਾਂ ਹੀ ਏਨਾਂ ਵਾਸੇ ਵਰੈਟੀਆਂ ਬਣਾਣੀਆਂ। ਪੈਂਦੀਆਂ ਨਾ, ਕਦੀ ਛੋਲੇ ਭਟੂਰੇ ਬਣਾ ਲੈ ਤੇ ਕਦੀ
ਏ ਡਾਈ ਹੁਣ ਇੱਕ ਪੂੜੀ ਜਾਏਗੀ ਓ ਵੀ ਜਾਦਾ ਨਈ।
ਹਾਂ।
ਓ ਵੀ ਖਆਣੀ ਪਏਗੀ ਪੈਲੇ ਤੇ ਅੱਖਾਂ ਤੇ ਏਨਾਂ ਦੇ ਅੱਗੇ ਪੈਲੇ ਫੋਨ ਲਾਣਾ ਪਏਗਾ।
ਫੋਨ ਨਾ ਦਿਖਾਇਆ ਕਰੋ ਜ਼ਾਦਾ ਪਤਾ ਕੀ ਅੱਖਾਂ ਖ਼ਰਾਬ ਹੋ ਜਾਣੀਆਂ ਨੇ।
ਉੱਡਦੇ ਨੀ ਹੈਗੇ ਕੀ ਕਰੇ ਏਨਾ ਸਮਝਾਈਦਾ ਹੈਗਾ, ਐਨੀਆਂ ਵੀਡੀਓ ਦਿਖਾਈ ਦਾ ਐ। ਕੱਖ ਕੇ ਵੇਖ ਲੋ ਨਾ ਬਸ ਓਈ ਓ ਟੀ ਵੀ ਦੇ ਦੋ, ਟੀ ਵੀ 'ਚ ਕੈਂਦੇ ਸਾਨੂੰ ਮਜ਼ਾ ਨੀ ਆਂਦਾ। ਫੋਨ ਦਿਆ ਕਰੋ। ਫੋਨ ਤੇ ਨਾ ਸਾਡੀਆਂ ਉਂਗਲਾਂ ਚੱਲਦੀਆਂ।
ਆਹੋ ਐ ਤੇ ਐ ਨਾ ਪਤਾ ਸਾਡੇ ਹਾਂ ਸਾਡੇ ਏਥੇ ਤੇ ਹੋਸਪਿਟਲਾਂ ਵਿੱਚ ਓ ਡਾਕਟਰ ਬਣ ਆ ਗੇ ਨੇ ਏਥੇ। ਕੀ ਸਕੂਲ ਲਗਾਂਦੇ ਨੇ ਬੱਚਿਆਂ ਦਾ, ਕੀ ਮੋਬਾਇਲ ਛੱਡਣ ਪਿੱਛ ਪਿੱਛੇ ਹਾਂ।
ਹਾਂਜੀ ਐਥੇ ਵੀ ਹੁਣ ਅ ਅੱਛਾ ਐਥੇ ਵੀ ਸਕੂਲੇ ਦਿਖਾਇਆ ਹੈਗਾ। ਕੀ ਕਿੱਦਾਂ ਕਰਕੇ ਮੈਡਮਾਂ ਨੇ ਇੱਕ ਓ ਥੀਮ ਬਣਾਈ ਹੈਗੀ ਸੀ ਦਿਖਾਇਆ ਕੀ ਬੱਚੇ ਦਾ ਫੋਨ ਦੇਖਿਆ, ਓਦੀਆਂ ਅਖ ਅੱਖਾਂ ਏਂਝ ਹੋ ਗਈਆਂ ਓ ਏਂਝ ਅੱਖਾਂ ਤੋ ਏਂਝ ਹੋ ਗਿਆ, ਪੂਰਾ ਓਨਾਂ ਸ਼ੋਅ ਕੀਤਾ ਹੈਗਾ। ਤਬੀ ਹਮ ਤੋਂ ਦੇਖੇਗੇ- ਮੰਮੀ ਹਮ ਤੋ ਦੇਖੇਂਗੇ ਫੋਨ। ਮੈਂ ਕਿਆ ਤੁਸੀਂ ਨੀ ਮੁੜਨਾ। ਹੈਗਾ, ਮਤਲਬ ਫੋਨ ਦੇ ਵਿੱਚ ਸਮਝੋ ਅਸੀਂ ਲੋਕ ਲਾਤਾ, ਏਨਾਂ ਨੂੰ ਲੋਕ ਵੀ ਯਾਦ ਓ ਗਿਆ।
ਅੱਛਾ, ਨਈ ਫੇਰ ਵੀ ਫੇਰ ਵੀ ਜ਼ਾਦਾ ਫੋਨ ਨਾ ਦਿਆ ਕਰੋ, ਏਨਾਂ ਨੂੰ ਕੋਈ ਸਕਿਲ, ਹਾਂ ਕਰਨ ਆਸਤੇ ਦਿਓ, ਅੱਗੇ ਅੱਗੇ ਨਾ ਸਕੀਲ ਈ ਕੰਮ ਆਣੀ ਏ।
ਤੇ ਫੇਰ ਪੜ੍ਹਨ ਵਾਲੇ ਏਨਾਂ ਦਾ ਫੇਰ ਬਸ, ਸਾਨੂੰ ਨਈ ਹੁਨੇ ਤੇ ਆਇਆ ਸਕੂਲੋਂ ਦੇ ਨੀਂਦਰ ਆ ਰੀ ਏ, ਹੁਨੇ ਤੇ ਆਇਆਂ। ਸਕੂਲੋਂ ਦੀ ਥੱਕ ਕੇ ਹੁਣ ਫੇਰ ਪੜ੍ਹਾਈ, ਓ ਫੋਨ ਵਖਾਲੋ ਤਾਂ ਏਨਾਂ ਨੇ ਨਾ ਥੱਕਣਾ ਨਾ ਕੁਛ ਕਰਨਾ। ਭਾਵੇ ਦੋ- ਤਿੰਨ ਘੰਟੇ ਬਾਈ ਰੱਖੋ ਨਾ ਏਨਾਂ ਨੂੰ ਰੋਟੀ ਵੀ ਨਾ ਦਓ ਤਭ ਏਨਾਂ ਨੂੰ ਭੁੱਖ ਨੀ ਲੱਗਣੀ।
ਨਾ, ਓ ਮੇਰੀ ਛੋਟੀ ਕੁੜੀ ਏ ਨਾ ਜੇੜੀ ਮੈਨੂੰ ਕਏਗੀ ਮੰਮੀ ਭੁੱਖ ਲੱਗੀ ਏ, ਤੇ ਮੈਂ ਕਾਂਂਗ ਗੀ ਹੁਣ ਬਾਰ -ਬਾਰ ਮੈਂ ਦੇਈ ਜਾਵਾਂ ਤੇਨੂੰ ਖਾਣ ਆਸਤੇ। ਹੈਂ, ਤੇ ਫੇਰ ਨਾ ਫੋਨ ਫੜ ਕੇ ਬੈਜੇ ਗੀ ਆਰਾਮ ਨਾ। ਤੇ ਸ਼ਾਂਤੀ ਰੈਂਦੀ ਏ। ਜਿੰਨੀ ਦੇਰ ਫੋਨ ਫੜਿਆ ਜਿਸ -ਜਿਸ ਲੈ ਈ ਫੋਨ ਖੋਇਆ ਦੇ ਦੋ ਕੁਛ ਖਾਣਾ। ਤੇ ਦੇ ਦੋ ਕੁਛ ਖਾਨ ਆਸੇ, ਕਈ ਵਾਰ ਤੇ ਮੈਂ ਕਿਲਸ ਜਾਨੀ ਆਂ ਮੈਂ ਕੈਨੀ ਮੈਨੂੰ ਖਾ ਲਾ ਤੂੰ।
ਹਾਂਜੀ ਓਈ ਓ ਤੇ ਐ ਤੇ ਹੈ ਈ ਏ ਜੇ ਲੱਗੇ ਦੇ ਆਪਣੇ ਆਰੇ ਤਾਂ ਏਨਾਂ ਨੂੰ ਕੁੱਛ ਪਤਾ ਨੀ ਹੈਗਾ, ਜਿੱਦਾਂ ਈ ਏਨਾਂ ਨੇ ਆਪ ਆਪਣਾ ਕੰਮ ਛੱਡਣਾ ਤੇ, ਮੰਮੀ ਹੈਗਾ ਕੁਛ ਖਾਨ ਨੂੰ। ਮੰੰਮੀ ਹੈਗਾ ਕੁਛ ਖਾਂਣ ਨੂੰ, ਮੈਂ ਕਿਆ ਏਨੀ ਦੇਰ ਦੀ ਤਾਨੂੰ ਕੈਣੀ ਬਈ ਆਂ ਖਾਲੋ- ਖਾਲੋ ਸਗੋਂ ਹੁਣ ਪਾਓ ਭਾਜੀ ਬਣਾਈ ਹੈਗੀ ਓਨਾਂ ਵਾਸਤੇ, ਮੈਂ ਕਿਆ ਚੱਲ ਪਾਓ ਭਾਜੀ ਖੁਸ਼ ਹੋ ਕੇ ਖਾ ਲੈਂਦੇ ਹੈਗੇ ਬੱਚੇ। ਪਾਓ ਲ ਦੇ ਕੇ ਨੀ ਗਏ ਹੈਗੇ ਤੇ ਕੈਂਦੇ ਚੱਲ ਮੰਗਾ ਲਈਂ, ਮੈਂ ਕਿਆ ਹੁਣ ਮੈਂ ਕਿੱਥੇ ਜਾਵਾਂ ਧੁੱਪੇ ਲੈਣ। ਕੈ ਰੇ ਸੀ ਓ, ਬਲਿੰਕਟ ਤੋਂ ਮੰਗਾ ਲਈੰ। ਹਾਂ ਜੀ ਓ ਪਾਓ ਵੀ ਮਿਲਦੇ ਹੈਗੇ ਨਾ ਬ੍ਰੈਡ ਵਾਲੇ। ਓ ਵੀ ਖਾਧੇ ਜਾਂਦੇ ਔਰ ਵੈਸੇ ਬ੍ਰੈਡ ਵੀ ਖਾਧੇ ਜਾਂਦੇ ਹੈਗੇ। ਬੱਚੇ ਖਾਂਦੇ ਹੈਗੇ, ਅਸੀਂ ਤੇ ਰੋ ਰੋਟੀ ਵਗੈਰਾ ਖਾ ਲਾਂਗੇ ਸਾਦੀ ਇਹ ਨੀ ਖਾਂਦੇ ਹੈਗੇ ਨਾ ਰੋਟੀ ਰੋਟੀ ਇਹਨਾਂ ਨੂੰ ਫੇਰ ਕੁੱਛ ਵਧੀਆ ਚੀਜ਼ਾਂ ਚਾਹੀ ਦੀਆ ਹੈਗੀਆਂ ਖਾਣ ਵਾਸਤੇ।
ਹਾਂ ਬੱਚਿਆਂ ਨੂੰ ਨਾ ਆਦਤਾਂ ਪੈ ਗਈ ਦੀਆਂ ਨ ਨੇ ਨਾ ਬਾਹਰ ਦੀਆਂ
ਚਲੋ ਫੇਰ ਠੀਕ ਹੈ ਫੇਰ ਕਰਾਂਗੇ ਤੁਹਾਨੂੰ ਕਾਲ ਮੈਨੂੰ ਕੋਲ ਆ ਰਹੀ ਹੈ ਇੱਕ ਓਕੇ ਜੀ। ਸਤਿ ਸ੍ਰੀ ਅਕਾਲ।